ਸਤਿ ਸ੍ਰੀ ਅਕਾਲ ਜੀ। ਹੋਰ ਕੀ ਹਾਲ ਚਾਲ ਹੈ।
ਸਤਿ ਸ੍ਰੀ ਅਕਾਲ ਜੀ। ਵਧੀਆ, ਤੁਸੀਂ ਸੁਣਾਓ ਤੁਸੀਂ ਕਿਵੇਂ ਹੋ।
ਬਹੁਤ ਵਧੀਆ ਹੋਰ ਕੀ ਕਰਦੇ ਪਏ ਸੀਗੇ।
ਬਸ ਕੁੱਛ ਨਹੀਂ ਹੁਣੇ, ਪੋਹਾ ਬਸ ਪੋਹਾ ਬਣਾਇਆ ਸੀ, ਉਹੀ ਖਾਂਦੀ। ਵਿਉ!
ਅੱਛਾ। ਅਸੀਂ ਵੀ ਅੱਜ ਨਾਸ਼ਤੇ ਚ ਨਾਂ ਪੋਹੇ, ਬਣਾਏ ਸੀਗੇ। ਹਾਂਜੀ-ਹਾਂਜੀ।
ਕਰ ਲਿਆ ਤੁਸੀਂ ਨਸ਼ਤਾ?
ਹਾਂਜੀ, ਅਹ ਮੇਰੇ ਹਸਬੈਂਡ ਸਵੇਰੇ- ਸਵੇਰੇ, ਕਰਦੇ ਨੇ ਇਹਨਾਂ ਨੇ ਫਿਰ ਕੰਮ ਤੇ ਜਾਣਾ ਹੁੰਦਾ ਨਾ। ਹਾਂ।
ਅੱਛਾ।
ਇਸ ਕਰਕੇ ਫਿਰ ਮੇਰਾ ਤੇ ਨੌ ਵਜੇ ਤੋਂ ਪਹਿਲਾਂ ਹੀ ਹੋ ਜਾਂਦਾ ਨਾਸ਼ਤਾ- ਪਾਣੀ। ਨੌ ਵਜੇ ਤੱਕ ਤਾਂ ਕਰ- ਕੁਰ ਕੇ ਵੇਲੇ ਹੋ ਜਾਂਦੇ ਅਸੀਂ।
ਉਸੇ ਦਾ ਟਾਈਮ ਵੀ ਐ ਹੀ।
ਹਾਂਜੀ- ਹਾਂਜੀ ਹੋਰ ਤੁਸੀਂ ਕਿਵੇਂ ਬਣਾਇਆ ਪੂਆ? ਤੁਸੀਂ ਅੱਜ ਲੇਟ ਹੋ ਗੇ ਹੋ।
ਹਾਂ। ਲੇਟ ਹੋ ਗਿਆ ਬਸ ਮੇਰਾ ਬੇਟਾ ਸੁੱਤਾ ਹੋਇਆ ਸੀ। ਨਾ ਬਸ ਫੇਰ ਉਹਦੀ ਵੇਟ ਹੀ ਕਰ ਰਹੀ ਸੀ। ਬ ਫੇਰ ਉੱਪਰ ਸੁੱਤਾ ਸੀ। ਫਿਰ ਮੈਨੂੰ ਆਉਂਦਾ ਨੀਚੇ ਇਕ ਦਮ ਆਏ। ਗਿਰ ਨਾ ਜਾਏ। ਬ ਸੌਡੀ ਉਡੀਕ ਚ ਬੈਠੀ ਹੋਈ ਸੀ।
ਅੱਛਾ- ਅੱਛਾ ਮੈਂ ਤਾਂ ਬਲਕਿ ਮੇਰੀ ਕੁੜੀ ਵੀ ਸਵੇਰੇ- ਸਵੇਰੇ ਨਾਲ ਹੀ ਉੱਡ ਜਾਂਦੀ ਹੈ।
ਨਹੀਂ ਇਹ ਦੇ ਨਹੀਂ ਹਾਂ। ਉਹ ਤੇ ਇਹ ਵੀ ਪਹਿਲੇ ਐਵੇਂ ਕਰਦਾ ਸੀ। ਹੁਣ ਥੋੜਾ ਛੁੱਟੀਆਂ ਨੇ ਤੇ ਬਸ ਫੇਰ ਰਾਤੀ ਵੀ ਲੇਟ ਸੌਦਾ। ਤੇ ਸਵੇਰੇ ਫਿਰ ਆਪਣੇ ਹਿਸਾਬ ਨਾਲ ਉਠਾਉਂਦੀ ਵੀ ਨੀ ਹੈ। ਮੈਂ ਅਗਰ ਇਹਨਾਂ ਨੂੰ ਉਠਾ ਤਾ। ਤੇ ਵੈਸੇ ਇਹਨਾਂ ਨੇ ਤੰਗ ਕਰਨਾ। ਪੂਰਾ ਦਿਨ ਤੇ ਤੰਗ ਕਰਨਾ। ਤੇ ਜਿੰਨਾ ਸੋਚੇ ਓਨਾ ਹੀ ਸਹੀ ਹੈ।
ਸਹੀ ਗੱਲ ਹੈ। ਤੇ ਕਿੰਨੇ ਵੱਜ ਜਾਂਦੇ ਨੇ ਫਿਰ ਤੁਹਾਨੂੰ ਸੌਦੇ ਇਹਦੇ ਨਾਲ
ਐ ਸੌ ਸਾਢੇ ਬਾਰਾਂ- ਇੱਕ ਵੱਜ ਜਾਂਦਾ ਐ ਨੀ। ਸੌਦਾ ਕਦੇ ਟੀ ਵੀ ਦੇਖੇਗਾ। ਟੀ ਵੀ ਦੇਖ ਲਿਆ। ਫੇਰ ਮੈਂ ਦਾ ਕਿਵੇਂ ਗਿਆਰਾਂ ਵਜੇ ਤੱਕ ਟੀ ਵੀ ਬੰਦ ਕਰ ਦੇਣੀ ਆ। ਮ ਹੁਣ ਨ ਟੀ ਵੀ ਦੇਖਣਾ। ਟੀ ਵੀ ਦੇਖ ਲਿਆ, ਫਿਰ ਮੈਂ ਲਾਈਟ ਬੰਦ ਕਰ ਦੇਂਦੇ ਹਾਂ। ਫਿਰ ਮੈਂ ਤੇ ਲੇਟ ਜਾਂਦੀ ਹਾਂ। ਲੇਕਿਨ ਸੋਏਗਾ ਨੀ ਆਪਣਾ ਲੱਗੇ। ਖੁਦ ਹੀ ਲੱਗਿਆ ਰਹੇਗਾ। ਲੇਟ ਕੇ ਆਪਣੇ- ਆਪ ਵ ਆਪਣਾ ਟੋਟ ਚੁੱਕ ਮੈਂ ਬਸ ਮੈਂ ਕਿਹਾ, ਤੂੰਹ ਬੇਡ ਤੇ ਰਹਿ ਥੱਲੇ ਨੀ ਉ ਤੇ ਬੈੱਡ ਤੇ ਆਪਣਾ ਘੁੰਮਦਾ ਰਹਿੰਦਾ ਏ।
ਅੱਛਾ। ਨਹੀਂ- ਨਹੀ- ਮੈਂ ਤਾਂ ਆਪਣੀ ਕੁੜੀਆਂ ਨੂੰ ਨਾ ਵੈਸੇ ਜਲਦੀ ਸੋਣ ਦੀ ਆਦਤ ਪਾਈ ਹੋਈ ਹੈ। ਬਸ ਇਹਨੂੰ ਰਾਤ ਨੂੰ ਅਹ ਇਹਨ ਤੋਂ ਟੈਮ ਉਹ ਕਰ ਦਿੰਦੀ ਆ ਨਾ ਜ ਦੁਪਹਿਰ ਸੋ ਜਾਂਦੀ ਆ। ਦੁਪਹਿਰ ਤੋਂ ਬਾਅਦ ਮੈਂ ਇਹਨੂੰ ਸਾਢੇ ਨੌ- ਦਸ ਵਜੇ ਤੱਕ ਨੀਂਦ ਚੜਨੀ ਸ਼ੁਰੂ ਹੋ ਜਾਂਦੀ ਹੈ। ਤੇ ਇਹਨੂੰ ਫੇਰ ਮੈਂ ਜਲਦੀ- ਜਲਦੀ ਸੌਆਦੀ ਕਰਦੀ ਹਾਂ। ਬਸ ਸਾਢੇ ਨੌ ਪੌਣੇ ਦਸ, ਦਸ ਹੱਦ ਹੈਗਾ ਇਹਦਾ
ਬੱਚੇ ਨਾ ਸ਼ੁਰੂ ਸ਼ੁਰੂ ਸੋ ਜਾਂਦੇ ਨੇ ਜਦੋ ਥੋੜ੍ਹੀ ਪਤਾ ਚੱਲਦਾ ਨਾ ਨਾ ਆਪੇ ਹੀ ਸੌਂਦਾ ਸੀ ਮੇਰਾ ਦਿਨੇ ਵੀ ਨਹੀਂ ਸੋਂਦਾ ਵੀ ਨੀ ਸਣਦਾ ਪਹਿਲਾਂ ਇੰਨੀ ਸੋਹਣੀ ਰੀਂ ਲੈਂਦਾ ਸੀ ਦੋ ਖੜੇ ਦੀ। ਹੁਣ
ਅੱਛਾ, ਨਹੀਂ ਮੇਰੀ ਦੋ ਗਣ ਇੱਕ-ਡੇਢ ਘੰਟਾ ਸੌ ਜਾਂਦੀ ਹੈ ਡੇਢ ਘੰਟੇ ਵਾਂਗ ਦਿਨ 'ਚ ਸੋ ਜਾਂਦੀ ਹੈ। ਉਸ ਤੋਂ ਬਾਅਦ ਰਾਤੀ ਸਾਡੇ ਹ ਸਾਢੇ ਦਸ ਤਾਂ ਬੜੀ ਮੁਸ਼ਕਿਲ ਨਾਲ ਵੱਜਦੇ ਨੇ। ਉਹ ਵੀ ਹੁੰਦਾ ਅਗਰ ਮੈਂ ਕਿਤੇ ਕੰਮ ਚ ਬਿਜ਼ੀ ਹਾਂ ਫੇਰ ਨਹੀਂ ਸਵਾਹ ਸਕਦੀ ਫਿਰ ਸਾਡੇ ਦਸ- ਗਿਆਰਾਂ ਵੱਜ ਜਾਂਦੇ ਨੇ ਅਗਰ ਮੈਂ ਫ੍ਰਰੀ ਹੋ ਗਈ ਹਾਂ ਕਿਚਨ ਚੌ ਜਲਦੀ ਫ੍ਰੀ ਹੋ ਗਿਆ ਤ ਫੇਿਰ ਇਹਨੂੰ ਸਆਂਦੀ ਖਿਚਲ ਫਟਾ-ਫਟ ਸਆਉਂਦੀ ਇਹਨੂੰ ਮੈਂ। ਬਸੇਦੇ ਲਈ ਪੂਰੀ ਲਾਈਟ ਸ ਔਫ ਹੋਣੀ ਚਾਹੀਦੀਆਂ ਬਸ ਹੋਰ ਕੁਛ ਨੀ ਹੋਣਾ ਚਾਹੀਦਾ।
ਮੇਰਾ ਤੇ ਲਾਈਟ ਬੰਦ ਕਰਲੋ ਤਾਂ ਵੀ ਨੀ ਸੋਣਾ ਇਹਨੇ ਕੁਛ ਵੀ ਕਰਲੋ। ਹੁਣ ਤੇ ਮੈਂ ਹੁਣ ਜਿਆਦਾ ਕਰਦੀ ਨੀ ਨਹੀਂ। ਜਿਵੇਂ ਜਦੋਂ ਨਿੰਦਰ ਆਈ ਉਦੋਂ ਸੋ ਜਾਓ।
ਸਹੀ ਗੱਲ ਹੈ ਇਏਧਰ ਮੇਰੇ ਭਾਬੀ ਜੀ ਵੀ ਨੇ ਨਾ ਉਹ ਕਹਿੰਦੇ ਨੇ ਹਾਂਜੀ।
ਨਹੀਂ, ਸਵਾਵਾਂਗੀ ਨਾ ਤੇ ਸੋਏਗਾ ਵੀ ਨਹੀਂੀ ਪੂਰਾ ਦਿਨ।
ਅੱਛਾ, ਨਹੀਂ ਏਧਰ ਮੇਰੀ ਭਾਬੀ ਜੀ ਦੀ ਗੁੜੀਆ ਐਨਾ ਉਹਨੂੰ ਅਗਰ ਦੁਪਹਿਰ ਨੀਂਦ ਸੁਆ ਤਾ ਉਹਨੂੰ ਤੇ ਰਾਤੀ ਉਹਹਨੇ ਦੋ ਵਜਾ ਨੇ ਇਸ ਕਰਕੇ ਨਾ ਭਾਬੀ ਜੀ ਸਆਉਂਦੇ ਨੇ ਫੇਰ ਰਾਤੀ ਸਾਰੇ ਬੱਚੇ ਵਿੱਚ ਫਟਾ-ਫਟ ਸੌਣ ਵਾਲੇ ਬਣਦੇ ਨੇ। ਬਸ ਉਹ ਹੁੰਦਾ ਡਿਨਰ ਜਲਦੀ ਹੋ ਜਾਏ ਓਨਾ ਜਲਦੀ ਬੱਚੇ ਸੌਣਗੇ, ਡਿਨਰ ਸਾਡਾ ਜਲਦੀ ਹੋਣਾ ਚਾਹੀਦਾ। ਬਸ।
ਉਹ ਇਹ ਨਾ ਬੱਚਿਆਂ ਦੀ ਆਪਣੀ-ਆਪਣੀ ਆਦਤ ਹੁੰਦੀ ਏ ਇੱਕ ਨੀਂਦ ਆ ਜਾਂਦੀ ਮੈਨੂ ਤਾਂ ਆਉਦੀ ਨ ਦੁਪਹਿਰ
ਹੂ
ਵੀ ਨਾ ਹੁੰਦਾ ਹੀ ਪਿਆ ਦੁਪਹਿਰੇ। ਹੋ ਗਿਆ ਤੇ ਲੇਕਿਨ ਰਾਤੀ ਵੀ ਉਹੀ ਹਿਸਾਬ ਹੀ ਸੋਣ ਦਾ।
ਸਹੀ ਗੱਲ ਹੈ, ਅੱਜ-ਕੱਲ੍ਹ ਬੱਚੇ ਨਾ ਬਿਲਕੁਲ ਵੀ ਪਤਾ ਨੀ ਨੀਂਦ ਨੀ ਹੈਗੀ ਇਹਨਾਂ ਦੀ ਅੱਖਾਂ ਚ ਸਾਡੇ ਵਰਗੇ ਨੂੰ ਅਗਰ ਕੋਈ ਬਕਾਵੇ ਨਾ ਵੀ ਚਲੋ ਤੁਸੀਂ ਸੋ ਜਾੋ ਤੇ ਅਸੀਂ ਫਟਾਫਟ ਮਿੰਟ ਲਗਾਈਏ। ਸੋ ਤੇ ਸੋਈਏ ਜਾਂ ਨਾ ਸੋਈਏ ਲੇਟ ਤਾਂ ਜਾਵਾਂਗੀ ਘੱਟੋ-ਘਟ ਰੈਸਟ ਤਾਂ ਹੋਏਗੀ। ਅੱਜ-ਕੱਲ੍ਹ ਦੇ ਬੱਚੇ ਰੈਸਟ ਵੀ ਨੀ ਕਰਦੇ।
ਉਹੀ ਹੈ।
ਜੀ ਜੀ ਜੀ ਹੋਰ ਫਿਰ ਤੁਸੀਂ ਫਿਰ ਪੋਹਾ ਕਿਵੇਂ ਬਣਾਇਆ?
ਹਾਂ, ਬਸ ਪੋਹਾ ਮੈਂ ਅਜ ਜਾਇਆ ਸੀ, ਨਹੀਂ
ਅੱਛਾ।
ਕਿ ਬਣਾਇਆ ਇੱਕ ਅੱਧੀ ਸਬਜ਼ੀ ਪਾਈ ਸਿਓਈ ਗਾਜਰ ਤੇ ਮਟਰ। ਤਰੀ ਬੇਸੀ ਹੋਈ ਬਸ। ਮਾਟਰ ਛਿੱਲੇ ਥੋੜੇ ਜਿਹੇ ਗਾਜਰ ਕੱਟੀ ਹਲਕਾ ਜਿਹਾ ਉਹੀ ਐਵੇਂ ਤੁਸੀਂ ਕਿਵੇਂ ਬਣਾਉਂਦੇ ਹੋ ਮੈਂ ਤੇ ਰਾਈ ਪਾਉਂਦੀ ਹਾਂ ਪਹਿਲੇ ਰ ਜਿਵੇਂ ਕੜੀ ਪੱਤਾ ਹੋ ਗਿਆ।
ਹਾਂਜੀ-ਹਾਂਜੀ। ਜੀ ਜੀ ਜੀ ਅਸੀਂ
ਤੇ ਫਿਰ ਗ ਗਾਜਰ ਵਗੈਰਾ ਪਾਈ ਪਿਆਜ ਪਾਇਆ ਹਲਕਾ ਪਿਆਜ ਥੋੜਾ ਜਾਂ ਹਰੀ ਮਿਰਚ ਕੱਟੀ ਤੇ ਇਹਨੇ ਚ ਪੋਹਾ ਵਾਸ਼ ਕੀਤਾ। ਧੋਤਾ ਉਹਨੂੰ ਥੋੜ੍ਹੀ ਦੇਰ, ਰੱਖਿਆ। ਪੰਜ ਕੁ ਮਿੰਟ ਨਾਲ ਹੀ ਚ ਪਾ ਦਿੰਦੀ ਹਾਂ। ਬਸ ਜਲਦੀ ਐਵੇਂ ਹੀ ਬਣਾ ਲੈਂਦੀ ਹਾਂ। ਮ ਨਾਲੇ ਖਾਣਾ ਵੀ ਮੈਂ ਹੀ ਸੀ। ਤੇ ਬੇਟੇ ਨੇ ਖਾਣਾ ਸੀ। ਫਿਰ ਮੈਂ ਲਾਈਟ ਜਿਹਾ ਹੀ ਬਣਾਇਆ।
ਨਹੀਂ -ਨਹੀਂ ਸਹੀ ਹੈ। ਅਸੀਂ ਤਾਂ ਬਸ ਪਤਾ ਕੀ ਹੈ। ਬਿਲਕੁਲ ਸਿੰਪਲ ਜਦੇਂ ਵੀ ਕਿਚਨ ਚ ਜਿਵੇ ਕਿ ਪੋਹਾ ਬਣਾਉਣਾ ਸ਼ੁਰੂ ਕਰਨਾ ਪਹਿਲਾਂ ਪੋਆ ਹੀ ਪਾਣੀ ਚੋਂ ਕੱਢ ਦਿੰਦੇ ਹਾਂ। ਧੋ ਦਿੰਨਦੇ ਹਾਂ। ਇਹਨੂੰ ਚੰਗੀ ਤਰ੍ਹਾਂ ਤੇ ਫਿਰ ਸਾਈਡ ਤੇ ਪਿਆਜ ਹੋ ਗਏ। ਪਿਆਜ਼, ਹਰੀ ਮਿਰਚ ਅੱਜ ਨਾ ਅਸੀਂ ਬੱਚਆ ਕਰਕੇ ਆਲੂ ਵੀ ਪਾਏ ਵੀ। ਚੱਲ ਬੱਚੇ ਆਲੂ ਖਾ ਲੈਣਗੇ ।ਆਲੂ, ਟਮਾਟਰ ਬਾਕੀ ਜੋ ਵੈਜਿਸ ਹੁੰਦੇ ਨੇ ਉਹ ਪਾ ਦਿੰਦੇ ਆ। ਪਰ ਅੱਜ ਵੈਜੇਸ ਸਾਡੇ ਵੀ ਨੀ ਹੈਗੇ ਸੀ। ਕੋਈ ਉਹ ਨੀ ਸੀਗੀਆਂ। ਇਸ ਕਰਕੇ ਕੁਛ ਫਾਲਤੂ ਕਿਤੇ ਹੀ ਨ ਆਲੂ, ਪਿਆਜ਼, ਟਮਾਟਰ ਇਹੀ ਸਭ ਕੁਛ ਪਾਇਆ। ਚੀਰਤਾ ਨਾਲ। ਫਿਰ ਬਾਅਦ ਚੋਂ ਤੇਲ ਰੱਖਿਆ ਕੜਾਹੀ ਦੇ ਵਿੱਚ ਪਹਿਲਾਂ ਮੂੰਗਫਲੀ ਭੂਨ ਰੋਸਟ ਕੀਤੀ ਹੈ ਫ ਤੇ ਜੀ -ਜੀ -ਜੀ ਤੇਲ ਦੇ ਵਿੱਚ ਮੋਫਲੀ ਨੂੰ ਕਰਕੇ ਉਹ ਕੱਢ ਕੇ ਅਸੀਂ ਪੋਹੇ ਦੇ ਸਿੱਧਾ ਜੋ ਪੋਹਾ ਪਾਣੀ ਚ ਧੋਤਾ ਹੁੰਦਾ ਨਾ ਉਹਦੇ ਉੱਪਰ ਹੀ ਪਾ ਦਿੰਦੇ ਹ ਆ
ਅੱਛਾ ਨਾਲ ਹੀ ਬਣਦੇ ਉਹ
ਨਹੀਂ ਨਹੀਂ ਬਣਿਆ ਹੋਇਆ ਨੀ ਜੋ ਪੋਹੇ ਨੂੰ ਆਪਾਂ ਗਿੱਲਾ ਕੀਤਾ ਹੁੰਦਾ ਨਾ
ਹਾਂਜੀ
ਉਹਦੇ ਉੱਪਰ ਰੱਖ ਦਿੰਦੇ ਆ ਵੀ ਤੇਲ ਜਿਹੜਾ ਹੋਏਗਾ ਮੂੰਗਫਲੀ ਦੇ ਵਿੱਚ ਉਹ ਪੋਹੇ ਦੇ ਵਿੱਚ ਚਲਾ ਜਾਏਗਾ
ਠੀਕ ਹੈ ਠੀਕ ਹੈ
ਤੇ ਉਸ ਤੋਂ ਬਾਅਦ ਜੋ ਬਾਕੀ ਦੇ ਬੱਚੇ ਤੇਲ ਹੁੰਦਾ ਉਹ ਦੇਖ ਲੈਂਨੇ ਆ ਵੀ ਸਹੀ ਹੈ ਜਿਆਦਾ ਤਾਂ ਨਹੀਂ ਘੱਟ ਤਾਂ ਨਹੀਂ ਬਸ ਸਦਮ ਸਹੀ ਤੇਲ ਰਖ ਕੇ ਰਾਈ ਪਾਦੇ ਨੇ ਆ ਮੋਟੀ ਸਰੋਂ ਜਿਹਨੂੰ ਕਹਿੰਦੇ ਨੇ ਮੋ ਸਰੋਂ ਕੜੀ ਪੱਤਾ ਫਿਰ ਸਾਰੀ ਜਿਹੜੀ ਆਲੂ ਪਿਆਜ ਵਗੈਰਾ ਚੀਰੇ ਹੁੰਦੇ ਨੇ ਅਸੀਂ ਉਹ ਵਿੱਚ ਪਾ ਦਿੰਦੇ ਹਾਂ ਉਹ ਪਾ ਕੇ ਆਹ ਫਿਰ ਥੋੜਾ ਭੁੰਨ ਕੇ ਜਿਵੇਂ ਕਿ ਆਲੂ ਘਲ ਜਾਣ ਵੀ ਬੱਚਿਆਂ ਲਈ ਆਲੂ ਪਾਏ ਨਾ ਫਿਰ ਆਲੂ ਨੂੰ ਅਸੀਂ ਚੰਗੀ ਤਰ੍ਹਾਂ ਗਲਾਇਆ ਤੇ ਉਸ ਤੋਂ ਬਾਅਦ ਅਸੀਂ ਹਲਦੀ ਨਮਕ ਮਿਰਚ ਪਾ ਕੇ ਥੋੜਾ ਫੇਰ ਭੂਨਦੀ ਆ ਫੇਰ ਉੱਤੇ ਪਾਉਂਦੀ ਹਾਂ ਨਿੰਬੂ ਦੋ ਦੋ ਨਿੰਬੂ ਪਾਉਂਦੀ ਹਾਂ ਮੈਨੂੰ ਨਾ ਥੋੜਾ ਨਿੰਬੂ ਦਾ ਫਲੇਵਰ ਬੜਾ ਜ਼ਿਆਦਾ ਪਸੰਦ ਹੈ ਤੇ ਉਸ ਤੋਂ ਬਾਅਦ ਪੋਹਾ ਪਾ ਦਿੰਨੇ ਹ ਫਿਰ ਮ ਸਿਕ ਨਹੀਂ, ਉਹ ਜਿਹੜਾ ਵੈਜਿਸ ਦੇ ਵਿੱਚ ਨਾ ਹਾਂਜੀ। ਪੋਹੇ ਜਿਹੜੀ ਆਪਣੀ ਵੈਜਿਸ ਹੁੰਦੇ ਆ ਨਾ ਉਹਦੇ ਉੱਪਰ ਅਗਰ ਨਿੰਬੂ ਪਾਵਾਂਗੇ ਨਾ ਤੇ ਉਹ ਵੈਜਿਸ ਦੇ ਨਾਲ ਨਿੰਬੂ ਲ ਲੱਗ ਜਾਂਦਾ ਹੈ ਤੇ ਉਹ ਫਿਰ ਜਦੋਂ ਆਪਾਂ ਮਿਕਸ ਦਾ ਕਰਨਾ ਹੀ ਹੁੰਦਾ ਪੋਹੇ ਦੇ ਨਾਲ ਵੈਜਿਸ ਚੰਗੀ ਤਰ੍ਹਾਂ
ਉਹ ਫਿਰ ਨਿੰਬੂ ਵੀ ਸ ਸਾਰੇ ਪੋਹੇ ਦੇ ਨਾਲ ਲੱਗ ਜਾਂਦਾ ਹੈ ਨਹੀ ਤਾਂ ਨਾ ਅਸੀਂ ਪਹਿਲਾਂ ਉੱਪਰੋਂ ਪਾਉਂਦੇ ਸੀ ਉੱਪਰੋਂ ਪੋਹਾ ਹਾਲੇ ਚੰਗੀ ਤਰ੍ਹਾਂ ਮਿਕਸ ਹੁੰਦਾ ਨਹੀਂ ਹੁੰਦਾ ਤੇ ਅੱਛਾ-ਅੱਛਾ ਫਿਰ ਅਸੀਂ ਵੈਜਿਸ ਦੇ ਨਾਲ ਹੀ ਪਾ ਦਿੰਦੇ ਹ ਨਾ ਨਿੰਬੂ ਵਗੈਰਾ ਫਿਰ ਉੱਪਰ ਪੋਏ ਜੋ ਹੈਗੇ ਨੇ ਉਹ ਪਾਏ ਗੇਰਿਆ ਵਾਲਾ ਫਿਰ ਮਿਕਸ ਕਰਕੇ ਨਮਕ ਅਚ ਕਰਦੇ ਆ ਅਗਰ ਨਮਕ ਸਹੀ ਹੈ ਤੇ ਠੀਕ ਹੈ ਤੇ ਅਗਰ ਘੱਟ ਹੈ ਨਮਕ ਪਾ ਕੇ ਪਾਣੀ ਦੇ ਛਿੱਟ ਦੇਖ ਕੇ ਥੋੜੇ ਟਾਈਮ ਲਈ ਸਟੀਮ ਦੇ ਦਿੰਦੇ ਹਾਂ ਪੰਜ ਚਾਰ ਮਿੰਟ ਬਸ ਫਿਰ ਬੱਚੇ ਨੂੰ ਬੜੇ ਸਵਾਦ ਲੱਗਦੇ ਨੇ ਸਾਡੇ ਬੱਚੇ ਤਾਂ ਬੜੇ ਖੁਸ਼ ਹੋ ਕੇ ਖਾਂਦੇ ਨੇ ਬਲਕਿ ਇਹਨਾਂ ਕਰਕੇ ਆਲੂ ਪਾਂਦੇ ਆਲੂ ਬੜੇ ਘੱਟ ਖਾਣਗੇ ਪੋਏ ਖਾਣਗੇ। ਅਗਰ ਮੇਰੇ ਹਸਬੈਂਡ ਹੈਗੇ ਨੇ ਉਹਨਾਂ ਨੂੰ ਇਹਦੇ ਉੱਪਰ ਨਾ ਨਹ ਨਮਕੀਨ ਪਾ ਕੇ ਖਾਣ ਦਾ ਸ਼ੌਂਕ
ਹਾਂ ਸਹੀ ਹੈ ਮੇਰੇ ਵੀ ਇਦਾਂ ਮੈਂ ਵੀ ਨਾ ਨਮਕੀਨ ਔਰ ਮੈਂ ਵੀ ਵੀ ਜਿਵੇਂ ਪੇਨਰਸ ਪਾਉਂਦੇ ਹੋ ਨਾ ਤੁਸੀਂ ਗਿਰੀਆਂ ਮੋਫਲੀ ਦੀਆਂ ਉਹ ਮੈਂ ਬਾਂਹਦੇ ਚ ਉੱਪਰ ਪਾਉਣੇ ਨਮਕੀਨ ਔਰ ਗਿਰੀਆਂ
ਅੱਛਾ ਅੱਛਾ ਤੇ ਤੁਸੀਂ ਗੇਰੀਆਂ ਨੂੰ ਫਰਾਈ ਨੀ ਕਰਦੇ? ਤੇ ਇੱਕ ਉਹ ਜਿਵੇਂ ਕਿ ਹੁੰਦਾ ਹੈ
ਨਹੀਂ ਮੈਂ ਉਹ ਜ ਪੀਨਟ ਪੈਕੇਟ ਮੰਗਵਾਏ ਹੋਏਆ ਪਾ ਦਿੰਦੀ ਹਾਂ
ਅੱਛਾ ਅੱਛਾ ਅੱਛਾ ਅੱਛਾ ਤੁਸੀਂ ਫਰਾਈ ਕਰਕੇ ਪਾਓਗੇ ਨਾ ਤੁਸੀਂ ਦੇਖਣਾ ਬੜੀ ਬੜੀ ਸਵਾਦ ਬਣਨਗੀਆਂ
ਅੱਛਾ ਨਹੀਂ ਹੁਣ ਮੈਂ ਉਹੀ ਮੰਗ
ਤੁਸੀਂ ਜਿਵੇਂ ਮੈਂ ਦੱਸਿਆ ਨਾ ਐਵੇਂ ਬਣਾ ਕੇ ਦੇਖਣ ਉਵੇਂ ਬਣਾ ਕੇ ਦੇਖਣ ਅਸੀਂ ਕੱਚੀ ਮਗਫਲੀ ਲੈ ਕੇ ਕਹਿੰਦੇ ਨਾ ਕੱਚੀ ਮੂੰਗਫਲੀ ਦੀ ਗਿਰੀਆਂ
ਅੱਛਾ ਅੱਛਾ ਅੱਛਾ ਨਹੀਂ ਹੁਣ ਮੈਂ ਵੀ ਐਵੇਂ ਹੀ ਕਰਾਂਗੀ ਮੇਰੇ ਘਰ ਮੇਰੇ ਘਰ ਵੀ ਸਭ ਨਾ ਬੜੇ ਖੁਸ਼ ਹੋ ਕੇ ਖਾਂਦੇ ਆ ਪੋਹਾ ਬਸ ਫਰ ਕੋਈ ਹੈ ਹੀ ਨਹੀਂ ਸੀ ਮੈਂ ਵੀ ਸਿੰਪਲ ਜਿਹਾ ਬਣਾਇਆ ਤੇ ਬ੍ਰੇਕਫਾਸਟ ਅਸੀਂ ਵੀ ਕਈ ਵਾਰ ਫੇਦਾ ਹੀ ਕਰਦੇ ਹਾਂ।
ਨਹੀਂ ਨਹੀਂ ਤੁਸੀਂ ਇਸ ਤਰ੍ਹਾਂ ਬਣਾਣਾ ਮੂੰਗਫਲੇ ਨੂੰ ਪਹਿਲਾਂ ਫਰਾਈ ਕਰਨਾ ਥੋੜ੍ਹਾ ਜਾ ਤੇਲ ਦੇ ਵਿੱਚ ਉਹ ਬੜੀ ਹੀ ਜ਼ਿਆਦਾ ਸਵਾਦ ਲੱਗਦੀਆਂ ਨੇ ਬੜੀ ਜਿਵੇਂ ਕਿ ਨਾ ਦਿਲ ਖੁਸ਼ ਹੋਏ ਜਾਂਦਾ ਖਾ ਕੇ ਨਾ ਨਮਕ ਵਗੈਰਾ ਸਹੀ ਹੋਵੇ ਨਮਕ ਮਿਰਚ ਕੁਆਂਟਿਟੀ ਚ
ਹਾਂ ਹਾਂ ਹਾਂ
ਮਿਰਚਾਂ ਨੂੰ ਲੰਬੀ ਲੰਬੀ ਚੀਰਨਾ ਹਰੀ ਮਿਰਚ ਨਾਲ ਨਾਲ ਸਵਾਦ ਨਾਲ ਖਾਂਦੇ ਰਹਿਣਾ ਵਾ ਕਈ ਹੁੰਦੇ ਨੇ ਨਾ ਕੱਟ ਕੇ ਪਾਉਂਦੇ ਨੇ
ਨਹੀਂ ਸਾਡੇ ਕਈ ਹੈਗੇ ਨੇ ਨਾ ਉਹ ਕੱਟ ਕੇ ਪਾਉਂਦੇ ਨੇ ਅਸੀਂ ਲੰਬੀ ਲੰਬੀ ਪਾਉਂਦੇ ਹਾਂ ਨਾ ਉਹ ਬੜੀ ਸਵਾਦ ਲੱਗਦੀਆਂ ਨੇ ਵਿੱਚ ਪੋਏ ਦਾ ਬਾਈਟ ਲਈਏ ਉਤੋਂ ਹਰੀ ਮਿਰਚ ਦਾ ਲਿਆ ਕਚ ਮਜ਼ਾ ਆਉਂਦਾ ਹੈ
ਕੋਈ ਨੀ ਮੈਂ ਵੀ ਏਦਾਂ ਹੀ ਬਣਾਵਾਂਗੀ ਜਿਵੇਂ ਤੁਸੀਂ ਕਿਹਾ ਹੈ ਮੈਨੂੰ ਦੱਸਿਆ
ਜੀ ਜ਼ਰੂਰ
ਤੇ ਚਲੋ ਕੋਈ ਗੱਲ ਨੀ ਮੇਰੀ ਗੁੜੀਆ ਮੈਨੂੰ ਪਰੇਸ਼ਾਨ ਕਰਦੀ ਪਈ ਹੈ ਮੇਰੇ ਪਿੱਠ ਤੇ ਆ ਕਰ ਬੈਠ ਗਿਆ ਇਹਨੂੰ ਮੈਂ ਥੋੜ੍ਹਾ
ਹਾਂਜੀ ਕੋਈ ਗੱਲ ਨੀ
ਜੀ ਜੀ ਜੀ ਜੀ ਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ।